ਹੂੰ।
ਹੈਲੋ।
ਹਾਂਜੀ ਸਛੀ ਕਾਲ ਦੀਦੀ।
ਸਸਰੀ ਕਾਲ ਜੀ ਕੀ ਹਾਲ ਚਾਲ, ਵਦੀਆ ਠੀਕ-ਠਾਕ ਸਭ।
ਹੋਰ ਕੀ ਕਰ ਰਏ ਸੀ?
ਕੁੱਝ ਨੀ ਦੀਦੀ ਵੇਲੀ ਬੈਠੀ ਹਾਂ ਏਥੇ ਲਾਈਬ੍ਰੇਰੀ ਚ ਬੈਠੀ ਪਈ ਸਾਂ
ਓਕੇ-ਓਕੇ ਠੀਕ ਐ। ਹੋਰ ਸੁਣਾਓ, ਕੀ ਬਨਦਾ?
ਵਦੀਆ, ਠੀਕ-ਠਾਕ ਏਥੇ ਬੱਚੇ ਲਾਇਬ੍ਰੇਰੀ ਚ ਆਏ ਬੁੱਕ ਪੜਨ ਵਾਸਤੇ। ਬੇਠੇ ਪਏ ਆ।
ਓਕੇ-ਓਕੇ।
ਓਨਾਂ ਦੇ ਨਾਲ ਬਸ ਟਾਈਮ ਸਪੈਂਡ ਕਰ ਲਈਦਾ।
ਅੱਛਾ-ਅੱਛਾ। ਚਲੋ ਵਧੀਆ ਐ। ਇਹ ਚੀਜ਼ਾਂ ਤਾਂ ਵਧੀਆ ਨੇ। ਸਭ ਤੋਂ ਵਧੀਆ ਨੇ ਇਹ ਚੀਜ਼ਾਂ।
ਜੇ ਆਉਂਦੇ ਆ ਪੰਜਾਬੀ ਸਿੱਖਣ ਵਾਸਤੇ। ਉਹਨਾਂ ਦੇ ਨਾਲ ਟਾਈਮ ਪਾਸ ਹੋ ਜਾਂਦਾ।
ਅੱਛਾ-ਅੱਛਾ।
ਹਾਂਜੀ। ਹੋਰ ਤੁਸੀਂ ਕਰਦੇ ਪਏ?
ਕੁਛ ਨਹੀਂ ਬਸ, ਮੈਂ ਵੀ ਫਰੀ ਸੀਗੀ। ਮੈਂ ਸੋਚਿਆ ਚੱਲ ਤੁਹਾਨੂੰ ਕਰ ਲਵਾਂ ਕੋਲ।
ਚਲੋ ਮੂਵੀ ਨਹੀਂ ਦੇਖੀ ਕੋਈ?
ਹੈਜੀ।
ਅੱਜ ਮੂਵੀ ਨੀ ਵੇਖੀ ਕੋਈ?
ਨਹੀਂ ਅੱਜ ਨੀ ਮੈਂ ਦੇਖੀ, ਕੱਲ ਮੈਂ ਪਰਸੋਂ ਦੇਖ ਕੇ ਆਈ ਸੀ ਮੈਂ ਮੂਵੀ।
ਹਮ ਹਾਂ।
ਬਹੁਤ ਬੇਕਾਰ ਮੂਵੀ ਹੈ। ਕੋਈ ਸਟੋਰੀ ਨਹੀਂ ਹੈਗੀ ਉਹਦੀ।
ਹਾਂ ਮੈਂ ਵੀ ਸੁਣਿਆ ਵਾ ਕਹਿੰਦੇ ਬੇਕਾਰ ਆ ਨਾ ਵੇਖਿਓ।
ਹਮ ਬੇਕਾਰ ਹੀ ਹੈ। ਮੈਂ ਤਾਂ ਅੱਠ- ਨੌ ਸੌ ਰੁਪਇਆ ਖਰਾਬ ਕਰਕੇ ਆ ਗਈ ਆਪਣਾ ਤੁਸੀਂ ਨਾ ਕਰਿਓ।
ਨਹੀਂ। ਮੈਂ ਮੈਨੂੰ ਮੈਲੋਂ ਵੀ ਕਿਸੇ ਦੇ ਇਥੇ ਵੀਰ ਜੀ ਉਹਨਾਂ ਨੇ ਬੋਲਿਆ ਸੀ ਵੀ ਨਾ ਜਾਇਓ ਵੇਖਣ ਵਾਸਤੇ ਬੇਕਾਰ ਆ।
ਹਮ-ਹਮ ਬੇਕਾਰ ਹੈ। ਉਹ ਤਾਂ ਬਸ ਇਹਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੈਸੇ ਦੇ ਦੇ ਕੇ ਫੋ ਪੋਸਟਾਂ ਪਵਾਈਆਂ ਹੋਈਆਂ ਨੇ। ਇੰਨੀ ਅਰਨਿੰਗ ਹੋ ਗਈ, ਇੰਨੀ ਅਰਨਿੰਗ ਹੋ ਗਈ।
ਉਹੀ ਨਾ ਇੱਕ ਹੀ ਚੀਜ਼ ਵਾਰ- ਵਾਰ ਉਹੀ ਘਮਾਈ ਜਾਣਗੇ ਉਹੀ ਘਮਾਈ ਜਾਣਗੇ।
ਹਮ ਔਰ ਇੱਕ ਐਕਟਿੰਗ ਹੁੰਦੀ ਹੈ ਨਾ ਕੋਈ ਐਕਟਿੰਗ ਦੇ ਰਸ ਹੁੰਦੇ ਨੇ। ਰਾਸ਼ ਹੀ ਨਹੀਂ ਹੈ ਕੋਈ ਉਹਦਾ। ਉੱਚੀ- ਉੱਚੀ ਬੋਲ ਕੇ ਬੋਲ ਰਹੇ ਨੇ ਹਸਾਉਣ ਦੀ। ਪੰਚ ਮਾਰ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਲੋਕ ਆਪ ਨੂੰ।
ਹ ਲੋਕੀ ਹਾਸਾ-ਹਾਸਾ ਕੋਈ ਇਦਦਾ ਹੀ ਨੀ ਪਿਆ।
ਪਰ ਉਸ ਤੋਂ ਹਫ਼ਤਾ ਕੁ ਪਹਿਲਾਂ ਮੈਂ ਇੱਕ ਮੂਵੀ ਦੇਖ ਕੇ ਆਈ ਸੀਗੀ ਅਹ ਉਹਹੀ ਭੋਲੇ ਓਏ ਟੂ।
ਹਾਂ ਅੱਛਾ। ਉਹ ਆ ਗਈ ਆ ਲਗ ਗਈ ਆ। ਮੈਂ ਤੇ ਵੇਖੀ ਨੀ ਅਜੇ, ਪਹਿਲਾ ਹੀ ਭਾਗ ਵੇਖਿਆ। ਦੂਜਾ ਤੇ ਮੈਂ ਵੇਖਿਆ ਨੀ ਅਜੇ।
ਅੱਛਾ, ਮੈਂ ਪਹਿਲਾਂ ਨੀ ਦੇਖਿਆ ਹੋਇਆ। ਮੈਂ ਏ ਦੋ ਦੇਖਿਆ।
ਅੱਛਾ।
ਮੈਂ ਉਹਦੀਆਂ ਤਾਂ ਬਸ ਰੀਲਾਂ ਜਿਹੀਆਂ ਦੇਖੀਆਂ ਹੋਈਆਂ ਨੇ। ਅਤੇ ਇਹਦੇ ਵਿੱਚ ਮੈਂ ਦੇਖਿਆ ਹੋਇਆ ਇਹਦੀ ਬੜੀ ਅੱਛੀ ਸਟੋਰੀ ਹੈ। ਹਾਸਾ ਵੀ ਹੈ। ਮਜ਼ਾਕ ਵੀ ਹੈ ਤੇ ਜਿਹੜੀ ਉਹ ਸਟੋਰੀ ਹੈ ਉਹਦੀ ਬਹੁਤ ਸਿਰਾ ਏ ਸਟੋਰੀ। ਕਿਉਂਕਿ ਇੱਥੋਂ ਦੇ ਮੋਹਾਲੀ, ਚੰਡੀਗੜ੍ਹ ਦੇ ਸ਼ਹਿਹ ਮਤਲਬ ਸ਼ਹਿਰ ਨੂੰ ਲੈ ਕੇ ਤੇ ਬਣੀ ਹੋਈ ਹੈ ਨਾ ਉਹ। ਹਮ। ਜਦੋਂ ਇਹਨਾਂ ਨੇ ਜ਼ਮੀਨਾਂ ਅਕੁਆਇਰ ਕੀਤੀਆਂ ਸੀਗੀਆਂ ਕੰਪਨੀਆਂ ਨੇ
ਹਾਂਜੀ।
ਇੱਥੋਂ ਦੀਆਂ ਤੇ ਪਿੰਡਾਂ ਦੇ ਲੋਕ ਮਤਲਬ ਬੇਘਰ ਕਰਤੇ ਸੀਗੇ। ਵੀ ਪਿੰਡਾਂ ਦੇ ਲੋਕਾਂ ਤੋਂ ਜ਼ਮੀਨਾਂ ਲੈ ਲਈਆਂ ਸੀ। ਉਹਨਾਂ ਨੂੰ ਅਹ ਅੰਨਾ ਪੈਸਾ ਦਿੱਤਾ ਹਨਾ।
ਹਾਂਜੀ।
ਅਤੇ ਉਹਦੇ ਵਿੱਚ ਇਹੀ ਸਟੋਰੀ ਦੱਸੀ ਵੀ ਉਹਨਾਂ ਨੂੰ ਅੰਨਾ ਪੈਸਾ ਦਿੱਤਾ। ਫੇਰ ਉਹ ਜਿਹੜਾ ਲੋਕਾਂ ਨੇ ਪੈਸਾ ਸੀਗਾ। ਉਹ ਗੱਡੀਆਂ ਖਰੀਦਣੀਆਂ ਲੋਕਾਂ ਨੇ ਸੋਣਾ ਖ਼ਰੀਦ ਲਿਆ ਤੇ ਜਿਹੜੇ ਉਹਨਾਂ ਦੇ ਬੱਚੇ ਸੀਗੇ। ਉਹ ਨਸ਼ਾ ਕਰਨ ਲੱਗ ਗਏ। ਨਸ਼ੇ ਨਾਲ ਬੱਚੇ ਮਰ ਰਏ ਨੇ, ਬਾਕੀ ਮਤਲਬ ਓ ਫਿਲਮ ਦੇ ਵੇਚ। ਤਾਂ ਜੋ ਦਿਖਾਇਆ ਗਿਆ ਨਾ ੳ ਤਾਂ ਹਾਲੇ, ਘੱਟ ਦਿਖਾਇਆ ਗਿਆ ਏ। ਪਰ ਜਿਹੜੀ ਅਸਲ ਦੇ ਵੇਚ ਜ਼ਿੰਦਗੀ ਉਸ ਤੋਂ ਵੀ ਬੁਰੀ ਹੋਈ ਸੀ, ਉਹਨਾਂ ਨਾਲ
ਤੇ ਆਪਣਾ
ਅਤੇ ਉ ਜਿਹੜਾ ਇੱਕ ਮੁੰਡੇ ਦੀ ਸਟੋਰੀ ਦੱਸੀ ਹੋਈ ਏ, ਵੀ ਉਹਨੇ ਆਪਣਾ ਅੱਧਾ ਕਿੱਲਾ ਜ਼ਮੀਨ ਦਾ ਨਹੀਂ ਵੇਚਿਆ। ਤੇ ਫੇਰ ਉ ਕੰਪਨੀਆਂ ਉਹਨੂੰ ਕਰਦੀਆਂ ਨੇ ਕਿ ਤੁਸੀਂ ਆਪ ਵੀ ਉ ਉਹ ਉਹਦੇ ਤੇ ਪ੍ਰੈਸ਼ਰ ਪਾਉਂਦੀਆਂ ਨੇ, ਉਹਨੂੰ ਜੇਲ੍ਹ ਚ ਵੀ ਕਰਾ ਦਿੰਦੀਆਂ ਨੇ ਹਨਾ। ਤੇ ਫੇਰ ਉ ਉਹਦਾ ਉ ਉਹਨੂੰ ਫੇਰ ਉਹਦੀ ਉਹਦੀ ਗਰਲਫਰੈਂਡ ਹੁੰਦੀ ਹੈ, ਉਸ ਫਿਲਮ ਦੇ ਵੇਚ ਉਸੇ ਕੰਪਨੀ ਚ ਲੱਗੀ ਹੁੰਦੀ ਹੈ, ਜਿਹੜੀ ਕੰਪਨੀ ਆਪਣੀ ਉਹਨੂੰ ਉਹ ਕਰਦੀ ਹੁੰਦੀ ਏ। ਪ੍ਰੈਸ਼ਰ ਕਰਦੀ ਹੁੰਦੀ ਏ, ਵੀ ਤੂੰ ਆਪਣਾ ਅੱਧਾ ਕਿੰਲਾ ਵੇਚ। ਫੇਰ ਉਹੀ ਉਹਦੀ ਹੈਲਪ ਕਰਦੀ ਹੁੰਦੀ ਏ, ਉਹਨੂੰ ਸਾਰੇ ਪਰੂਫ ਕੱਠੇ ਕਰਕੇ ਦਿੰਦੀ ਹੁੰਦੀ ਹੈ ਫੇਰ ਉਹ ਕੋਰਟ ਦੇ ਵੇਚ ਕੇਸ ਕਰ ਦਿੰਦਾ ਹੁੰਦਾ ਉਹਦੇ ਤੇ ਸਟੇਅ ਲੈ ਲੈਂਦਾ, ਉ ਦੋ ਹਜ਼ਾਰ ਕਿੱਲੇ ਜ਼ਮੀਨ ਦਾ।
ਅੱਛਾ, ਮਤਲਬ ਵਧੀਆ ਮੂਵੀ ਵੇਖਣ ਵਾਲੀ ਹੂਨ
ਹੂੰ, ਬਹੁਤ ਸੋਹਣੀ ਮੂਵੀ ਉਹ ਤਾਂ ਤੁਸੀਂ ਦੇਖ ਦੇਖੋ ਮਤਲਬ ਉ ਦੇਖਕੇ ਨਾ ਤੇ ਮੈਨੂੰ ਤਾਂ ਹਫ਼ਤਾ ਏਦਾਂ ਹੋਈ ਗਿਆ। ਕਿ ਮਤਲਬ ਉਦੋਂ ਲੋਕਾਂ ਦਾ ਹਾਲ ਕੀ ਹੋਇਆ ਹੋਊਗਾ। ਕਿ ਲੋਕਾਂ ਕੋਲ ਇੰਨਾ ਪੈਸਾ ਸੀ ਲੋਕਾਂ ਤੋਂ ਪੈਸਾ ਨਹੀਂ, ਸਾਂਭਿਆ ਗਿਆ ਤੇ ਲੋਕਾਂ ਦੇ ਮਤਲਬ ਲੋਕਾਂ ਨੇ ਆਪਦਾ ਪੈਸਾ ਵੀ ਖ਼ਰਾਬ ਕਰ ਲਿਆ, ਬੱਚੇ ਵੀ ਆਪਦੇ ਦੇ ਮਤਲਬ ਨਸ਼ਿਆਂ ਤੇ ਲਾ ਲਏ ਬੱਚੇ ਵੀ ਖ਼ਰਾਬ
ਹੂੰ। ਹਾਂ ਉਹੀ ਕਹੇਲੋ ਨਾ, ਬੱਚੇ ਕਿ ਅੱਜ-ਕੱਲ ਨਸ਼ੇ ਵਾਲੇ ਪਾਸੇ ਲੱਗ ਗਏਆ ਜਾਂ ਚੱਲ ਜਾਂਦੇ ਆ। ਫੋਰਨ ਚੱਲ ਜਾਂਦੇ ਆ, ਇੱਥੇ ਇੰਨਾ ਪੈਸਾ ਖਰਚ ਕੇ ਆਪਣਾ ਕੁੱਝ ਨਾ ਕੁੱਝ ਬਣਾ ਸਕਦੇ ਆ, ਜਿਹੜਾ ਬਾਹਰ ਭੇਜਦੇ ਆ ਮਾਂ-ਪਿਓ। ਤੇ ਉਹ ਬੱਚੇ ਨੂੰ ਇੱਧਰ ਕੁੱਝ ਨਾ ਕੁੱਝ ਖੋਲਕੇ ਦੇ ਦੇਣਾ, ਉਹਨਾਂ ਦਾ ਕੋਈ
ਹੂੰ, ਹੂੰ, ਹੂੰ, ਹੂੰ।
ਅੱਜ-ਕੱਲ੍ਹ ਕੀ ਆ ਕਿ ਪਲਸ ਟੂ ਕੀਤੀ ਬੱਚਾ ਕਹਿੰਦਾ, ਅਸੀਂ ਬਾਹਰ ਹੀ ਜਾਣਾ ਫੇਰ ਜ਼ਿੰਦਗੀ ਵਧੀਆ ਵਾ
ਹਾਂਜੀ। ਹੋਰ ਤੁਸੀਂ ਕੋਈ ਮੂਵੀ ਨਹੀਂ ਦੇਖੀ
ਮੈਂ ਮੂਵੀ ਵੈਸੇ ਤੇ ਬਹੁਤ ਘੱਟ ਵੇਖ ਟੀ ਵੀ ਤੇ ਲਾਕੇ ਵੇਖ ਲੇਨੀ ਆ, ਕੋਈ ਨਾ ਕੋਈ ਮੈਂ ਤੇ ਰੱਬ ਦਾ ਰੇਡੀਓ ਥਰੀਪ ਸ਼ਾਇਦ ਪਟ ਆਇਆ ਨਾ, ਮੈਂ ਓ ਵੇਖੀ ਕੱਲ-ਪਰਸੋਂ ਜੇ ਵੇਖੀ ਓ
ਅੱਛਾ, ਕਿੱਦਾਂ ਏ, ਓ ਮੂਵੀ ਜਿਹੜੀ ਮੈਂ ਤਾਂ ਮੈਂ ਤਾਂ ਮੈਂ ਤਾਂ ਪਹਿਲੀ ਵਾਲੀ ਵੀ ਨੀ ਦੇਖੀ। ਪਹਿਲੀ ਵਾਲੀ ਦੇਖੀ ਏ, ਮੈਂ ਉਸ ਤੋਂ ਬਾਅਦ ਤਾਂ ਦੇਖੀ ਨੀ ਮੈਂ
ਅੱਛਾ, ਏਹ ਵੀ ਵੀ ਵਧੀਆ ਵਾ ਠੀਕ ਆ ਮਤਲਬ, ਕਿ ਬਹੁਤ ਹੀ ਜਿਦਾ ਵੀ ਨੀ ਵਧੀਆ ਮਤਲਬ ਏਹ ਏ ਵਧੀਆ ਸਾਰੇ ਜਾਣੇ ਫੈਮਿਲੀ ਚ ਬੈਠਕੇ ਵੇਖ ਸਕਦੇ ਹਾਂ ਆਪਾਂ ਮੂਵੀ ਬਸ ਉਹੀ ਏਹਦੇ ਵਿੱਚ ਵੀ ਉਹੀ ਆ, ਵੀ ਉਹਦਾ ਵਿਆਹ ਤਰਸੇ ਜਸੜ ਵਿਆਹ ਚ ਗੱਲ ਕਰਦੀ ਰਹਿੰਦੀ, ਬਸ ਜਿੰਨੀੇ ਮੂਵੀਜ਼ ਆਉਂਦੀਆਂ ਪਹਿਲਾ, ਦੂਜਾ, ਤੀਜਾ ਭਾਗ ਉਨਾਂ ਦੇ ਵਿੱਚ ਬਸ ਵਿਆਹ ਹੀ ਹੁੰਦੇ ਰਹਿੰਦੇ, ਉਨਾਂ ਦੇ
ਸਹੀ ਗੱਲ ਏ, ਵੈਸੇ ਨਾ ਮਤਲਬ ਜਿਹੜੀਆਂ ਜਿਹੜੀ ਸਟੋਰੀ ਹੁੰਦੀ ਆ, ਜਿਹੜੀ ਵਧੀਆ ਸਟੋਰੀ ਹੁੰਦੀ ਆ ਵਧੀਆ ਫਿਲਮ ਹੁੰਦੀ ਏਨਾ ਉਹਦਾ ਏਕ ਪਾਰਟ ਹੀ ਬੈਟਰ ਹੁੰਦਾ, ਜੇ ਮਤਲਬ ਤੁਸੀਂ ਸੈਕਿੰਡ ਪਟ ਲੈਕੇ ਆਉਨਾ ਤਾਂ, ਉਹਦੇ ਨਾਲ ਮਤਲਬ ਉਹਦੇ ਨਾਲ ਰਿਲੇਟਿਵ ਹੋਵੇ ਓ। ਜੇ ਤੁਸੀਂ ਉਹਦੇ ਨਾਲ ਰਿਲੇ ਇਹ ਵੀ ਨਹੀਂ ਹੁੰਦਾ ਉਹ ਤੋਂ, ਅਗਾਂਹ ਵੱਖਰਾ ਕਰ ਦਿੰਦੇ ਹੋ, ਫੇਰ ਉਹੀ ਕੁਛ ਜਾਂ ਫੇਰ, ਨੀ ਸਮਝ ਆਉਂਦੀ ਗਈ ਕਿ ਫਿਲਮ ਬਣਾਈ ਹੈ ਕਿ ਕੀ ਮਜ਼ਾਕ ਕੀਤਾ
ਜਿੱਦਾਂ ਹੁਣ ਐਮੀ ਵੇਖਦੇ ਹਾਂ ਨਿੱਕਾ ਜੈਲ ਦਾ, ਉਹ ਕਿੰਨੇ ਭਾਗ ਆ ਗਏ ਨੇ ਉਹਦਾ ਤੇ ਕੋਈ ਬਸ ਹੁਣ ਬਾ ਪਹਿਲਾ ਭਾਗ ਚੰਗਾ ਸੀ ਬਾਕੀ ਤੇ ਐਵੇਂ ਨਾ ਬੇਕਾਰ ਜੇ
ਫੇਰ ਤਾਂ ਉਹ ਹੋ ਜਾਂਦਾ ਕਿ ਇਹਨਾਂ ਕੋਲ ਕੋਈ ਮਟੀਰੀਅਲ ਨਹੀਂ ਹੈਗਾ ਉਹੀ ਬਸ
ਹੈਂ ਗਈ ਬਸ ਬਸ ਆਪਣੇ ਪੈਸੇ ਇਕੱਠੇ ਕਰ ਲੈਂਦੇ ਆ, ਉਹੋ ਜਿਹੇ ਲੋਕ ਜਿਹੜੇ ਦੇਈ ਜਾਂਦੇ ਆ ਆਪਾਂ ਨੂੰ ਕੋਈ ਫਾਇਦਾ ਤੇ ਨਹੀਂ ਹੁੰਦਾ
ਹੂੰਮ
ਇਹ ਜਿਹਨਾਂ ਦੀ ਮੂਵੀ ਹਿੱਟ ਹੋਈ, ਉਹਨਾਂ ਨੂੰ ਫਾਇਦਾ ਹੋ ਜਾਂਦਾ ਵਾ, ਨਾਲ ਥੀਏਟਰ ਵਾਲਿਆਂ ਨੂੰ ਫ਼ਾਇਦਾ ਹੋ ਜਾਂਦਾ
ਆਪਣੇ ਤੋਂ ਜੇਬ 'ਚੋਂ ਹੀ ਜਾਂਦੇ ਨੇ
ਆਪਣਾ ਤੇ ਵੇਖੋ ਨਾ ਓ ਜਾਦਾ ਖਰਚਾ ਵੀ ਪੈ ਜਾਂਦਾ ਫਿਰ ਉੱਥੇ ਬੈਠ ਕੇ ਖਾਣਾ ਬੱਚਿਆਂ ਨੇ
ਹਮ
ਆਪਾਂ ਨੂੰ ਇੰਨੇ ਕੰਮ ਪੈ ਜਾਂਦਾ ਉੱਥੇ ਜਾ ਕੇ
ਹਮ, ਸਹੀ ਗੱਲ ਹੈ
ਮੈਂ ਤੇ ਕਦੀ ਬੱਚੇ ਕਹਿਣ ਮੂਵੀ ਲੱਗੀ ਤੇ ਮੈਂ ਤੇ ਕਹਿੰਦੀ ਨਹੀਂ ਮੂਵੀ ਨੀ ਵੇਖਣੀ, ਇਹਦੇ ਨਾਲੋਂ ਚੰਗਾ ਤੁਸੀ ਬਾਹਰੋ ਕੁੱਝ ਮੰਗਵਾ ਕੇ ਖਾ ਲਓ ਜਿਹੜੇ ਉੱਥੇ ਪੈਸੇ ਵੇਸਟ ਕਰਨੇ
ਹਮ- ਹਮ -ਹਮ
ਹਾਂ, ਮੈਂ ਨਾ ਚਾਹੁੰਦੀ, ਨਾ ਬੱਚੇ ਨੂੰ ਵੀ ਨੀ ਜਾਣ ਦਿੰਦੀ
ਮੈਂ ਤਾਂ ਮਤਲਬ, ਉਹ ਮੂਵੀ ਦੇਖ ਕੇ ਕੈਰੀਓਨ ਜੱਟਾ ਮੂਵੀ ਦੇਖ ਕੇ ਮੇਰਾ ਵੀ ਦਿਮਾਗ ਖ਼ਰਾਬ ਹੋ ਗਏ ਵੀ ਇਹ ਫਿਲਮ ਬਣਾਉਣ ਲੱਗੇ ਇੰਨਾ ਕੋਨਫੀਡੈਂਸ ਕਿੱਥੋਂ ਆਇਆ ਉਹਨਾਂ 'ਚ, ਵੀ ਆਹ ਅਸੀਂ ਮੂਵੀ ਬਣਾ ਦੇਈਏ ਤੇ ਰਿਲੀਜ਼ ਕਰਦੀਏ
ਜੇਹੜੀ ਹਿਸਟੋਰੀਕਲ ਮੂਵੀਆਂ ਚੱਲਦੀਆਂ ਪਈਆਂ ਉਹ ਦਿੰਦੇ ਨੀ ਪਏ ਜਿਹੜੇ ਗਾਂ ਓਦਾਂ ਦੀ ਮੂਵੀਜ਼ ਵਗੈਰਾ ਉਹ ਦੇਈ ਜਾਂਦੇ ਨੇ
ਉਹੀ ਬੇਕਾਰ ਸਟੋਰੀ, ਅਹ ਜਿੱਦਾਂ ਦਾ ਹੁਣ ਅਪ ਆਪਾਂ ਕਲਚਰ ਆਪਾਂ ਬੱਚਿਆਂ ਨੂੰ ਹੁਣ ਜਿੱਦਾਂ ਦੀਆਂ ਫਿਲਮਾਂ ਬਣ ਰਹੀਆਂ ਨੇ, ਬੱਚਾ ਵੀ ਉਦਾਂ ਦਾ ਕੁਛ ਸਿੱਖੋ ਆਪਣਾ, ਤੇ ਹੁਣ ਦੇ ਦੇਖੋ ਉਹਦੇ ਵਿੱਚ ਕੀ, ਉਹ ਕੁੜੀ ਦੇ ਮਗਰ ਪਿਆ ਹੁੰਦਾ ਉਹ 'ਚ ਫਿਲਮ 'ਚ ਕੈਰੀ ਓਨ ਜਟਾ ਜਟਾਂ 'ਚ, ਉਹਦੇ ਸਰਗੁਣ ਮਹਿਤਾ ਦੇ ਮਗਰ ਪਿਆ ਹੋਇਆ ਗਿੱਪੀ ਗਰੇਵਾਲ ਤੇ ਉਹ ਉਹਦੇ ਪਿਛ ਪਿੱਛੇ, ਏ ਸਾਰਾ ਕੁਛ ਕਰਦਾ ਉਹਦੇ ਪਿੱਛੇ ਆਪਦੀ ਫੈਮਲੀ ਨੂੰ, ਕਿ ਕਿ ਆਪਦੀਆਂ ਭਾਬਿਆਂ ਨੂੰ ਭੈਣਾਂ ਬਣਾ ਦਿੰਦਾ ਕੀ ਕੁਛ ਕਰਦਾ ਉਹ ਸਭ ਤੋਂ ਬੇਕਾਰ ਸਟੋਰੀ
ਉਹੀ ਨਾ ਮੈਨੂੰ ਤੇ ਵੈਸੇ ਵੀ ਥੀਏਟਰ 'ਚ ਆ ਕੇ ਮੂਵੀ ਵੇਖਣੀ ਪਸੰਦ ਹੀ ਨਹੀਂ
ਹਾਂ, ਵੀ ਜਾਂ ਤਾਂ ਤੁਸੀਂ ਕੋਈ ਚੰਗੀ ਮਤਲਬ ਆਪਣੇ, ਆਂ ਹੁੰਦਾ ਨਾ ਕਿ ਪਿਛਲੇ ਜਮਾਨੇ ਦੀ ਕੋਈ ਰੀਅਲ ਸਟੋਰੀ ਦੱਸੋ ਹਨਾ, ਤੇ ਜਾਂ ਤਾਂ ਤੁਸੀਂ ਫਿਰ ਵੀ ਉਦਾਂ ਦੀ ਕੋਈ ਸਾਇੰਸ ਰਿਲੇਟਿਡ ਸਟੋਰੀ ਦੱਸੋ ਕਿ ਬੱਚਿਆਂ ਨੂੰ ਅੱਗੇ ਆਉਣ ਮਤਲਬ ਅੱਗੇ ਵਾਲੀਆਂ ਅੱਗੇ ਵਾਲੀ ਪੀੜ੍ਹੀ ਨੂੰ ਕੁਛ ਸਿੱਖ ਸਿੱਖਣ ਨੂੰ ਵੀ ਮਿਲੇ ਉਸ ਚੀਜ਼ ਤੋਂ, ਹੁਣ ਆ ਪਿਆਰ ਮੁਹੱਬਤ ਕੀ ਸਿੱਖਣ ਨੂੰ ਮਿਲੂਗਾ ਇਹਦੇ ਵਿੱਚੋਂ
ਗਾਹ ਨੂੰ ਮਿਲੇਗਾ ਫਿਰ ਬੱਚੇ ਵੀ ਉਹ ਲਾਈਨ ਚੱਲ ਜਾਂਦੇ
ਹਮ-ਹਮ
ਹਮ
ਬੱਚੇ ਖਰਾਬ ਹੀ ਹੁੰਦੇ ਨੇ
ਬੱਚੇ ਖਰਾਬ ਹੁੰਦੇ ਨੇ ਮੇਰੀ ਬੇਟੀ ਵੀ ਨੀ ਪਸੰਦ ਕਰਦੀ ਮੂਵੀ ਵੇਖਣ ਵਾਸਤੇ ਮੇਰਾ ਬੇਟਾ ਜਾਵੇ ਨਾ ਉਹ ਕਹਿੰਦਾ ਮੈਂ ਤੇ ਸਿਰਫ ਖਾਣ ਵਾਸਤੇ ਜਾਂਨਾ ਵਾ ਪੋਪਕੋਨ
ਉਨੂੰ ਕਈ ਘਰੇ ਲੈ ਆਇਆ ਕਰ ਘਰੇ ਬਣਾ ਦੂੰਗੀ ਮੈਂ
ਘਰ ਹੁੰਦੇ ਮੈਂ ਉਹ ਬਣਾ ਦਾਂਗੀ ਨਹੀਂ ਇੰਦਾ ਜੋ ਉੱਥੇ ਮਜ਼ਾ ਆਉਂਦਾ ਮੈਂ ਕਿਹਾ ਹਾਂ ਉੱਥੇ ਮੁੱਲ ਦੇ ਖਾਧੇ ਹੁੰਦੇ ਨਾ
ਹਾੰ ਉਹ ਫੇਰ ਜ਼ਿਆਦਾ ਵਦੀਆ ਲੱਗਦੇ ਨੇ ਉਹ ਦੇਖਲੋ ਉਹ ਦ ਦਸਾਂ ਵੀਆਂ ਰੁਪਏਆ ਦੇ ਜਿਹੜੇ ਪੋਪਕੋਰਨ ਹੁੰਦੇ ਨੇ ਜਿਹੜੀ ਉਹ ਸੱਤ ਅੱਠ ਸੌ ਦੇ ਲਾ ਲੈਂਦੇ ਨੇ ਉਹ ਹਮ
ਕੰਮ ਵਧੀਆ ਚਲਾਇਆ ਪਿਆ ਇਹਨਾਂ ਨੇ
ਮੈਂ ਤਾਂ ਜਾਵਾਂ ਮੈਂ ਤਾਂ ਨੀ ਕਦੇ ਉੱਥੇ ਥੀਏਟ-ਥੀਏਟਰ ਦੇ ਵਿੱਚ ਖਾਧਾ ਕੁਛ ਕਦੇ ਵੀ ਨੀ ਬਸ ਮੂਵੀ ਦੇਖ ਕੇ ਆ ਜਾਓ
ਚੱਲ ਵਧੀਆ ਨਾ ਪਰ ਬੱਚੇ ਨਾਲ ਗਏ ਨਾ ਇਹਨਾਂ ਨੂੰ ਹੁੰਦਾ ਕਿ ਨਹੀਂ ਅੰਹੀ ਕੁੱਝ ਖਾ ਕੇ ਆਵਾਂਗੇ
ਨਹੀਂ ਵੀ ਮਤਲਬ ਜੇ ਜੇ ਤੁਸੀਂ ਖਾਣਾ ਹੈ ਉੱਥੇ ਥੀਏਟਰ ਦਾ ਜਿਹੜਾ ਕੈਫੀਟੇਰਿਆ ਹੁੰਦਾ ਉਹਦੇ ਚ ਨਾ ਖਾਓ
ਉਹਦੇ ਚ ਨਾ
ਬਾਹਰ ਖਾਲੋ ਉਹ ਤਾਂ ਪੈਸਾ ਵੇਸਟ ਆ ਅਪਣਾ ਆਪਦਾ
ਬਾਹਰ ਖਾਲੋ ਉਹੀ ਤੁਸੀਂ ਖਾਣਾ ਏ ਕੋਈ ਵਧੀਆ ਰੈਸਟੋਰੈਂਟ ਚ ਬੈਠ ਜਾਓ ਕੋਈ ਵਧੀਆ ਕੈਫੇ ਵਿੱਚ ਬੈਠ ਜਾਓ ਨਾ ਕਿਉਂਕਿ ਉਹ ਕੇੜਾ ਵੀ ਮਤਲਬ ਉੱਥੇ ਹੀ ਹੁੰਦਾ ਵਾ ਵੇ
ਹਾਂ-ਹਾਂ ਇੱਜ਼ਤ ਤੇ ਅੱਜ ਕੱਲ ਬਸ ਗੰਦ ਹੀ ਰਹਿ ਗਏ ਵਿੱਚ ਉਹਨਾਂ ਦੇ
ਹਮ
ਨਾ ਤੇ ਐਮੀ ਵੀਰਕ ਦੀ ਥੋੜ੍ਹੀ ਬੋਹਤੀ ਮੂਵੀ ਚੰਗੀ ਹੁੰਦੀ ਆ ਉਹਦੀ ਐਮੀ ਵੀਰ ਕ ਦੀ ਮੂਵੀ ਆ ਉਹ ਉਸਤੋਂ ਬਾਦ ਆਈ ਨੀ ਕਿਹੜੀ ਮੂਵੀ ਜਿੱਥੇ ਉਹ ਬਾਹਰ ਜਾਂਦਾ ਤੇ ਉਹਦੀ ਉੱਥੇ ਡੈਥ ਹੋ ਜਾਂਦੀ ਏ ਨੀ ਮੈ ਨਨ ਨਾਮ ਨੀ ਯਾਦ ਆਉਂਦਾ ਏਦਾ
ਨਹੀਂ ਮੈਨੂੰ ਨਹੀਂ ਪਤਾ ਪਹਲੇ ਇੱਕ ਉਹ ਸੀਗੀ ਮੂਵੀ ਵਦੀਆ ਲੱਗੀ ਕੀ ਸੀਗੀ ਜੀ ਐਮੀ ਵਿਰਕ ਦੀ ਜਿੱਥੋਂ ਸਰਗੁਣ ਮਹਿਤਾ ਸੀਗੀ
ਹਮ-ਹਮ ਕਿਸਮਤ ਆ ਕਿਸਮਤ ਦਾ ਪਹਿਲਾ ਭਾਗ ਚੰਗਾ ਸੀ ਦੂਜਾ
ਪਹਿਲਾ ਭਾਗ ਹਾਂ ਪਹਿਲਾ ਭਾਗ ਹੀ ਦੇਖਿਆ ਸੀ ਮੈਂ ਦੂਜਾ ਨੀ ਦੇਖਿਆ
ਹਾਂ ਦੂਜਾ ਭਾਗ ਤੇ ਬੇਕਾਰ ਜੇਹਾ ਏ
ਹੁਣਤਾਂ ਯਾਰ ਜਿਗਰੀ ਕਸੂਤੀ ਡਿਗਰੀ ਆਉਣੀ ਆ
ਹਾਂ
ਅ ਸੱਤ ਅਗਸਤ ਨੂੰ
ਅੱਛਾ
ਉਹ ਦੇਖਾਂਗੇ ਹੁਣਤਾਂ
ਹੁਣ ਫੇਰ ਵੇਖਿਓ ਜਾ ਫੇਰ ਕੇ ਸਾਨੂੰ ਵੀ ਦੱਸਿਓ ਨਾ ਕਿ ਚੰਗੀ ਹੈ ਕਿ ਨਹੀਂ ਹਮ ਬ ਹੂੰ, ਠੀਕ ਆ ਦੀਦੀ ਓਕੇ ਜੀ, ਸਤਿ ਸ਼੍ਰੀ ਅਕਾਲ ਜੀ